ਹੈਲ
ਹੈਲੋ, ਸਤਿ ਸ਼੍ਰੀ ਅਕਾਲ ਜੀ।
ਹਾਂਜੀ ਸਤਿ ਸ਼੍ਰੀ ਅਕਾਲ, ਹੋਰ
ਕੀ ਹਾਲ ਚਾਲ ਨੇ? ਵਧੀਆ ਜੀ ਵਧੀਆ, ਤੁਸੀਂ ਸੁਣਾਓ, ਕੀ ਕਰਦੇ ਪਏ ਔ?
ਕੁਛ ਨਹੀ ਬਸ ਅਸੀ ਵੀ
ਹਾਂਜੀ
ਵਧੀਆ
ਹੈਲੋ
ਤੇ ਹੁਣ
ਤੁਹਾਡੀ ਆਵਾਜ਼ ਕਲੀਅਰ ਨਹੀਂ ਆ ਰਹੀ ਜੀ।
ਹੈਲੋ ਹੈਲੋ
ਮੈਂ ਕਹਿੰਦਾ ਪਿਆ, ਉੱਥੇ ਕੀ ਕਰਦੇ ਪਏ ਔ?
ਕੁਛ ਨੀ ਬਸ ਬੈਠੇ ਦੇ ਹਾਂ ਰੋਟੀ ਵਗੈਰਾ ਖਾਧੀ ਆ।
ਅੱਛਾ ਜੀ ਅੱਛਾ, ਕੀ ਬਣਾਇਆ ਅੱਜ ਘਰੇ?
ਹੋਰ ਘਰ ਸਬ ਵਧੀਆ?
ਹਾਂਜੀ-ਹਾਂਜੀ, ਵਧੀਆ ਸਭ ਵਧੀਆ ਮੈਂ ਕਹਿੰਦਾ ਪ ਕੀ ਬਣਾਇਆ ਅੱਜ ਤੁਸੀਂ ਰੋਟੀ ਚ
ਅਸੀਂ ਅੱਜ ਚਨ ਦੀ ਦਾਲ ਬਣਾਈ ਸੀ। ਨਾਲ ਅਸੀਂ ਚਾਵਲ ਬਣਾਇਆ।
ਹਾਂਜੀ, ਹਾਂਜੀ।
ਨਾਲੇ ਗਰਮੀ ਬੜੀ ਹੋ ਗਈ ਸੀ, ਤੇ ਨਾਲ ਫਿਰ ਅਸੀਂ ਅਨਾਰ ਦਾਣੇ ਦੀ ਚਟਨੀ ਵੀ ਬਣਾ ਲਿਤੀ ਸੀ। ਮੈਂ ਕਿਹਾ ਚਲੋ ਚੋਲਾਂ ਨਾਲ ਖਾਧੀ ਜਾਂਦੀ ਹੈ।
ਹਾਂਜੀ-ਹਾਂਜੀ ਵਧੀਆ, ਮਾਤਾ ਜੀ ਨੇ ਆਪੇ ਸਾਡੀ ਹਾਂਜੀ, ਅਸੀਂ ਵੀ ਰਾਜਮਾਂ ਚੋਲ ਬਣਾਏ ਸੀ ਅੱਜ। ਤੇ ਮੰਮੀ ਨੇ ਸਾਡੀ ਮੂਲੀ ਦੀ ਚਟਨੀ ਬਣਾਈ ਸੀ। ਮੂਲੀਆਂ ਵੀ ਠੰਡੀਆਂ ਹੁੰਦੀਆਂ ਨੇ, ਕਹਿੰਦੇ ਗਰਮੀ ਚ ਖਾਣੀ ਚਾਹੀਦੀਆਂ।
ਹਾਂਜੀ ਹਾਂਜੀ ਮੂਲੀ ਵੀ ਠੰਡੀ ਹੁੰਦੀ ਹੈ।
ਹਾਂਜੀ।
ਨਾਲੇ ਵਧੀਆ ਐਵੇਂ ਨੀ ਵਗੈਰਾ ਹੋਏ ਤੇ ਫਿਰ ਬੰਦਾ ਸੁਆਦ ਨਾਲ ਰੋਟੀ ਖਾ ਲੈਂਦਾ। ਇੱਕ ਦੀ ਜਗ੍ਹਾ ਦੋ ਫੁਲਕੇ
ਹਾਂਜੀ ਹਾਂਜੀ ਉਹ ਤੇ ਹੈ, ਚਟਨੀ ਦੇ ਨਾਲ ਇੱਕ ਨੈਚੂਲਰ ਐਪੀਟਾਈਜਰ ਵਗੈਰਾ ਕੰਮ ਕਰਦੀ ਨੇ। ਮਤਲਬ ਦੋ ਦੀ ਜਗ੍ਹਾ ਤੁਸੀਂ ਤਿੰਨ ਫੁਲਕੇ ਖਾਓਗੇ, ਉਹ ਗੱਲ ਤਾਂ ਤੁ ਇਕਦਮ ਤਹੀ ਆਖੀ ਏ।
ਹਾਂਜੀ ਤੇ ਮੈਨੂੰ ਤੇ ਓਦੀ ਵੀ ਚਟਨੀ ਬੜੀ ਵਧੀਆ ਲੱਗਦੀ ਏ ਅ ਦੀ, ਕੀ ਕਹਿੰਦੇ ਨੇ, ਟਮਾਟਰ ਥੋਮ ਦੀ। ਉਹ ਬੜੀ
ਹਾਂਜੀ ਟਮਾਟਰ ਥੋਮ ਦੀ ਵੀ ਚੰਗੀ ਏ। ਮੇਰੀ ਦਾਦੀ ਖਾਂਦੀ ਸੀ। ਟਮਾਟਰ ਥੋਮ ਦੀ ਚਟਨੀ ਤੇ ਤੁਸੀਂ ਮੰਨੋਗੇ ਨੀ, ਤੁਸੀਂ ਅੰਬੀਏ ਦੀ ਚਟਨੀ ਖਾਣਾ, ਅੰਬੀਏ ਦੀ ਚਟਨੀ ਵੀ ਬੜੀ ਸਵਾਦ ਹੁੰਦੀ ਜੇ
ਹਾਂਜੀ ਹਾਂਜੀ। ਸਾਡੀ ਮੰਮੀ ਬਣਾਉਂਦੇ ਆ ਅੰਬੀਆਂ ਦੀ ਚਟਨੀ, ਉਹ ਵੀ ਕਾਫੀ ਵਧੀਆ ਹੁੰਦੀ ਏ। ਟੇਸਟ ਕਿਉਂਕਿਆ ਹੁਣ ਤੇ ਮੌਸਮ ਵੀ ਚਲੋ ਅੰਬੀਆਂ ਦਾ, ਤੇ ਮਿਲ ਵੀ ਜਾਣਗੀਆਂ। ਬੜੀ ਵਧੀਆ ਬਣਦੀ ਏ।
ਹਾਂਜੀ ਔਰ ਵੀ ਬੜੀ ਚਟਨੀਆਂ ਆਉਦੀਆਂ ਅੱਜ ਕੱਲ ਮਤਲਬ ਅਲੱਗ- ਅਲੱਗ ਚਟ ਤੀਆ ਮੇਰੀ ਪੁਦੀਨੇ ਔਰ, ਪੁਦੀਨੇ ਦੀ ਚਟਨੀ ਵੀ ਅਸੀਂ ਬਣਾਆਂਦੇ, ਔ ਵੀ ਬੜੀ ਸਵਾਦ
ਹਾਂਜੀ ਸਾਡੇ ਵੀਕ, ਸਾਡੇ ਵੀ ਘਰੇ ਲੱਗੇਆ‌ ਵਾ ਨਾ ਪੁਦੀਨਾ, ਧਨੀਆ ਸਭ ਸਾਡੇ ਘਰ ਈ ਲੱਗਦਾ ਤੇ ਅਸੀਂ ਵੀ ਜਦੋਂ ਚ ਨੀ ਵਗੈਰਾ ਬਣਾਉਦੇ ਆ ਪੁਦੀਨੇ ਦੀ ਤੇ ਵਿੱਚੇ ਥੋੜੇ ਪਿਆਜ ਪਾ ਲਿੱਤੇ ਅਨਾਰ ਦਾਨਾ ਪਾ ਲਿੱਤਾ ਪੁਦੀਨਾ ਪਾ ਲੀਤਾ ਹਰੀ ਮਰਚਾਂ
ਹਾਂਜੀ। ਇਹ ਜਿਹੜਾ ਤੁਸੀਂ ਬੋਲਿਆ ਨਾ ਕਿ, ਤੁਸੀਂ ਘਰੇ ਉਗਾ ਰਹੇ ਹਾਂ। ਜਿਹੜੇ ਤੁਸੀਂ ਬੋਲਿਆ ਘਰੇ ਉਗਾ ਦਿੱਤਾ ਧਨੀਆ ਪੁਦੀਨਾ ਉਹ ਸਭ ਤੋਂ ਵਧੀਆ ਸਭ ਤੋਂ ਵਧੀਆ।
ਹਾਂਜੀ ਅਸੀਂ ਤੇ ਬਾਈ ਅਸੀਂ ਕੀ ਕਰਦੇ ਆ ਅਸੀਂ ਛਾਜ ਵੀ ਬਣਾਉਦੇ ਆ ਅੱਜ ਕੱਲ ਅਮੂਲ ਦੇ ਪੈਕੇਟ ਆਉਂਦੇ ਆ ਲੱਸੀ ਦੇ।
ਹਾਂਜੀ ਹਾਂਜੀ।
ਇੱਕ ਥਾਜ ਆਲੀ ਤੇ ਇੱਕ ਮਿੱਠੀ‌।
ਉਹ ਹੁੰਦੀ ਏ ਥੋੜ੍ਹੀ ਪਤਲੀ ਤੇ ਹੁਣ ਅਸੀਂ ਕੀ ਕਰਦੇ ਆ ਅਸੀਂ ਘਰ ਈ ਬਣਾ ਲੈਂਦੇ ਹਾਂ। ਜੀ ਸਰ ਛਾਜ ਵਾਲੀ ਲੱਸੀ ਕਿਉਕਿ ਮਿੱਠੀ ਤੇ ਨੀ ਕੋਈ ਪੀਣਾ ਪਸੰਦ ਘੱਟ ਈ ਕਰਦਾ ਏ ਤੇ ਜਿਹੜੀ ਨਮਕੀਨੀ ਹੁੰਦੀ ਏ ਬੰਦਾ ਫਿਰ ਪੀ ਲੈਂਦਾ।
ਹਾਂਜੀ ਉਹ ਤੇ ਏ।
ਹਾਂ ਤੇ ਅਸੀ ਵੀ ਉਹ ਦਹੀਂ ਨੂੰ ਨਾ, ਉਹ ਰੜਕਾ ਲਗਾ ਕੇ ਫੇਰ ਅਹ ਤੇ ਪੁਦੀਨੇ ਵਗੈਰਾ ਦੀ ਥੋੜ੍ਹੀ ਹਰੀ ਮਰਚਾਂ। ਇਹ ਸਾਰੀ ਪੇਸਟ ਬਣਾ ਕੇ ਨਾ ਕਾਲੀ ਮਿਰਚ ਹਲਕੀ ਜਿਹੀ ਪਾ ਕੇ ਗ੍ਰੈਂਡ ਕਰ ਲੈਣਾ, ਫੇਰ ਹਾਂ ਫੇਰ ਦਈ ਪਾ ਲੈਨੀ ਆ ਉਹਨੂੰ ਰਿੜਕਾ ਲਵਾਉਣਾ, ਹਲਕਾ ਜਾ ਥੋੜ੍ਹਾ ਬਰਫ਼ ਪਾ ਲੋ, ਠੰਡਾ ਪਾਣੀ ਪਾ ਲੋ ਬੜੀ ਵਧੀਆ ਬਣ ਜਾਂਦੀ ਏ। ਕਦੀ ਪੀ ਕੇ ਵੇਖਨਾ, ਬੜਾ ਹੀ ਸਵਾਦ ਆਉਂਦਾ ਗਰਮੀਆਂ ਦੇ ਵਿੱਚ ਵਧੀਆ ਹੁੰਦੀ ਏ ਪੀਣ ਆਸਤੇ
ਹਾਂਜੀ ਤੇ ਅੰਦਰੋਂ ਸਾਰੀ ਗਰਮੀ ਕੱਢ ਦਿੰਦੀ ਏ।
ਹਾਂਜੀ ਹਾਂਜੀ ਬੜੀ ਵਧੀਆ ਹੁੰਦੀ ਏ। ਤੁਸੀਂ ਆਪੇ ਪੀ ਕੇ ਦੇਖਣਾ ਇੰਨੀ ਅੱਛਾ ਟੇਸਟ ਆਏਗਾ। ਨਾਲੇ ਥੋਨੂੰ ਭੁੱਖ ਵੀ ਲੱਗੇਗੀ ਉਹਦੇ ਨਾਲ
ਅੱਛਾ ਅਸੀਂ ਤੇ ਉਹ ਨਿੰਬੂ ਪਾਣੀ ਪੀਂਦੇ ਆ, ਨਿੰਬੂ ਪਾਣੀ ਓ ਗਿਆ ਜਾ ਰੁਅਵਬਜਾ ਓ ਗਿਆ। ਕੀ ਉਹ ਪਿੰਦ
ਹਾਂਜੀ ਉਹ ਵੀ ਠੀਕ ਏ ਆਪਣੀ ਜਗ੍ਹਾ ਲੇਕਿਨ ਕਈ ਹੁੰਦੇ ਨਾ ਕਿ ਕਈਆਂ ਨੂੰ ਨਿੰਬੂ ਨਾਲ ਗਲਾ ਵਗੈਰਾ ਦਰਦ ਹੋਣ ਲੱਗ ਜਾਂਦਾ
ਹਾਂਜੀ ਹਾਂਜੀ
ਮੇਰੀ ਮੰਮੀ ਉਹ ਤੇ ਜਦੋਂ ਵੀ ਨਿੰਬੂ ਪਾਣੀ ਪੀਂਦੇ ਆ ਉਹਨਾਂ ਦਾ ਗਲਾ ਦਰਦ ਹੋਣ ਲੱਗ ਜਾਂਦਾ ਮੇਰਾ ਗਲਾ ਪੀਣ ਹੁੰਦਾ ਤੇ ਅਸੀਂ ਤੇ ਲੱਸੀ ਵਗੈਰਾ ਛਾਜ ਹੀ ਪੀਂਦੇ ਹਾਂ।
ਹਾਂਜੀ ਹਾਂਜੀ
ਹਮ
ਨਹੀਂ ਜੀ ਸਰ ਤੁਸੀਂ ਕਹਿੰਦੇ ਪਓ ਤੁਸੀਂ ਧਨੀਆ ਤੇ ਪੁਦੀਨਾ ਘਰ ਲਾਇਆ ਦਾ ਆਪਣੇ ਗਾਰਡਨ ਚ ਆਪਣੇ ਬਗੀਚੇ ਚ ਉਹ ਸਭ ਤੋਂ ਵਧੀਆ ਤੇ ਸਭ ਤੋਂ ਔਰਗੈਨਿਕ ਹੈ।
ਹਾਂਜੀ
ਅੱਜ ਕੱਲ ਤੁਹਾਨੂੰ ਪਤਾ ਹੀ ਹੈ ਸਬਜ਼ੀਆਂ ਵੀ ਲੋਕੀ ਕੀ ਕਰਦੇ ਨੇ ਟੀਕੇ ਲਾ ਕੇ ਵੱਡੀਆਂ ਕਰਦੇ ਪਏ ਨੇ
ਹਾਂਜੀ ਉਹ ਤੇ ਹੈ।
ਅਸੀਂ ਆਪੇ ਸਭ ਕੁਛ ਘਰ ਹੀ ਲਾਉਂਦੇ ਹਾਂ ਅਸੀਂ ਟਿੰਡੇ ਤੋਰੀ ਕਰੇਲੇ ਤੇ ਧਨੀਆ ਪੁਦੀਨਾ ਤੇ ਲਸਣ ਸਭ ਕੁਛ ਅਸੀਂ ਘਰ ਹੀ ਲਾਈਦਾ
ਅੱਛਾ ਜੀ ਅਸੀਂ ਹੁਣੇ ਪਿੱਛੇ ਲੜਾਇਆ ਸੀ ਮਿਰਚਾਂ ਦਾ ਬੂਟਾ ਲਾਇਆ ਸੀ। ਮਿਰਚਾਂ ਦੇ ਬੀ ਨਾ ਅਸੀਂ ਗਮਲੇ ਚ ਪਾਤੇ ਸੀ।
ਹਾਂਜੀ
ਤੇ ਬੜੀਆਂ ਸੋਹਣੀਆਂ ਪਹਿਲੇ ਪੱਤੇ ਨਿਕਲੇ ਉਸ ਤੋਂ ਬਾਅਦ ਫੇਿਰ ਮਿਰਚਾਂ ਨਿਕਲੀਆਂ ਹਰੀਆਂ ਸਾਡੀਆਂ ਬੜੀਆਂ ਹੀ ਵਧੀਆ ਸੀ। ਤੇ ਅਸੀਂ ਸਾਡੇ ਘਰ ਕ ਕੜੀ ਪੱਤਾ ਲਾਇ ਦਾ ਸੀ ਇੰਨਾ ਵੱਡਾ ਹੋ ਗਿਆ ਉਹ ਵੀ ਬੂਟਾ
ਅੱਛਾ ਜੀ ਤੁਸੀਂ ਉਹ ਲਸਣ ਉਗਾਉਣਾ ਲਸਣ ਵੀ ਕਿੰਨਾ ਆਸਾਨ ਹੈ ਉਗਾਉਣਾ ਬਸ ਲਸਣ ਦੀ ਇੱਕ ਤੂਰੀ ਲੈਣੀ ਹੈ। ਉਹਨੂੰ ਤੂਰੀ ਲੈ ਕੇ ਤੁਸੀਂ ਮਿੱਟੀ ਚ ਪਾ ਦੇਣਾ। ਤੇ ਤੁਸੀਂ ਕੁਛ ਦੇਰ ਬਾਅਦ ਦੇਖੋਗੇ ਉਹ ਉੱਗਣਾ ਸ਼ੁਰੂ ਹੋ ਜਾਏਗਾ। ਤੇ ਥੋੜ੍ਹੀ ਬਈ ਕੋਈ ਦੋ। ਤਿੰਨੇ ਮਹੀਨੇ ਬਾਅਦ ਥੋਡਾ ਲਸਣ ਲੱਗ ਜਾਂਦਾ।
ਅੱਛਾ-ਅੱਛਾ ਨਹੀਂ ਅਸੀਂ ਤੇ ਗੁਲਾਬ। ਵੀ ਲਾਏ ਸੀ ਐਵੇਂ ਲੋਕੀ ਉਹ ਲੈ ਕੇ ਆਉਂਦੇ ਨਰਸਰੀ ਤੋਂ ਨਾ। ਬੀ ਵਗੈਰਾ ਲੈ ਕੇ ਆਉਂਦੇ ਸੀ'ਉਹ ਜੋ ਹੁੰਦੀਆਂ ਤੇ ਲੇਕਿਨ ਅਸੀਂ ਕੀ ਕਰਦੇ ਹਾਂ'ਅਸੀਂ ਰੋਜ਼ ਜਿਹੜਾ ਗੁਲਾਬ ਹੈ ਅਸੀਂ ਸਾਡਾ ਨਾ। ਨਾਲ ਦਾ ਘਰ ਸੀ ਉਹਨਾਂ ਘਰ ਗੁਲਾਬ ਲੱਗੇ ਦਾ ਸੀ। ਤੇ ਜਦੋਂ ਛੋਟਾ ਜ ਗੁਲਾਬ ਉੱਗਦੇ ਨਾ ਉਹਨੂੰ ਅਸੀਂ ਵੱਢ ਲਿੱਤਾ ਸੀ ਉਹਦੀ ਕਟਿੰਗ। ਉਹ ਜਿਹੜੀ ਕਟਿੰਗ ਸੀ ਨਾ' ਉਹੀਓ ਹਾਂਜੀ। ਉਹੀਓ ਫੇਿਰ ਅਸੀਂ ਆਪਣੇ ਗਮਲੇ ਤੇ ਲਗਾਈ ਸੀ ਤੇ ਬੜੇ ਸੋਹਣੇ ਸਾਡੇ ਇੰਨੇ ਗੁਲਾਬ ਆਉਂਦੇ ਸੀ ਰੋਜ਼ ਦੇ ਸਾਡੇ ਦੋ ਗੁਲਾਬ ਆਉਂਦੇ ਸੀ। ਫੇਿਰ ਅਸੀਂ ਪੂਜਾ ਵਗੈਰਾ। ਰੂਮ ਦੇ ਵਿੱਚ ਉਹਨੂੰ ਇਸਤੇਮਾਲ ਕਰ ਲੈਂਦੇ ਸੀ ਐਵੇਂ ਬਾਹਰੋਂ ਵੀ ਚਲੋ ਫੁੱਲ ਫੁੱਲ ਲੈ ਕੇ ਆਉਣੇ ਹੁੰਦੇ ਆ। ਤੇਸੀਕਾਰੀ ਅਹ ਗੁਲਾਬ ਦੇ ਫੁੱਲ ਹੋ ਗਏ' ਅ ਦੇ।
ਦੇ ਗੈਂਦੇ ਦੇ ਫੁੱਲ ਹਾਂਜੀ ਹਾਂਜੀ। ਸਾਡੇ ਘਰ ਵੀ ਲੱਗੇ ਦੇ ਗੈਂਦਾ ਹੋ ਗਿਆ ਗੁਲਾਬ ਭ ਹੋ ਗਿਆ ਚਮੇਲੀ ਹੋ ਗਿਆ ਤੇ ਹੋ ਗਿਆ। ਅਸੀਂ ਬਿਸਕਸ ਦਾ ਫਲਾਵਰ ਗੁੜਹਿਲ ਦਾ ਫੁੱਲ ਹੋ ਗਿਆ ਅਸੀਂ ਸਾਰੇ ਘਰ ਲਾਏ ਦੇ ਹੁੰਦੇ ਨੇ
ਹੁਣੇ ਕੋਈ ਹੈ ਕੋਈ ਬੂਟਾ ਜਿਹੜਾ ਇਸ ਮੌਸਮ ਲੱਗਦਾ ਹੋਏ।
ਹਾਂਜੀ ਹੁਣ ਜਿਸ ਤਰ੍ਹਾਂ ਬਰਸਾਤਾਂ ਆ ਰਹੀ ਆਉਂਦੀ ਪਈਆਂ। ਤੁਸੀਂ ਸਾਰੇ ਪੌਦੇ ਲੱਗ ਜਾਂਦੇ ਤੁਹਾਡੇ ਇਸ ਮਹੀਨੇ। ਤੁਹਾਨੂੰ ਪਤਾ ਬਰਸਾਤਾਂ ਦਾ ਜਿਹੜਾ ਅਹ ਮੌਸਮ ਹੁੰਦਾ ਹੈ। ਸਭ ਤੋਂ ਉਪਜਾਊ ਮੌਸਮ ਹੁੰਦਾ ਹੈ ਇਸ ਮੌਸਮ ਚ ਤੁਸੀਂ ਕੁਛ ਵੀ ਲਗਾਓਗੇ ਨਾ। ਉਹ ਨਾਈਨਟੀ ਪਰਸੈਂਟ। ਨੱਬੇ ਪ੍ਰਤੀਸ਼ਤ ਉਹਦੀ ਸਕਸੈਸ ਰੇਟ ਹੋਏਗੀ ਵੱਧਣ ਦੀ। ਕਿਉਂਕਿ ਇਸ ਇਸ ਮੌਸਮ ਚ ਮਤਲਬ ਏਕ ਸਮਾਨ ਜਾਦੂ ਕਹਿ ਸਕਦੇ ਹੋ। ਇਸ ਮੌਸਮ 'ਚ ਸਭ ਕੁਛ ਲੱਗ ਜਾਂਦਾ ਹੈ। ਪੌਦੇ ਤੋਂ ਲੈ ਕੇ ਸਬਜ਼ੀਆਂ ਸਭ ਕੁਛ ਲੱਗ ਜਾਏਗਾ।
ਅੱਛਾ ਤੇ ਤੁਲਸੀ ਨੀ ਲੱਗਦੀ ਸੀ ਮੀਨੇ ਹੇਨਾ ਤੁਲਸੀ ਕੇਂਦੇ ਕੋਈ ਜਨਵਰੀ ਫਰਵਰੀ ਚ ਲੱਗਦੀ ਐ।
ਤੁਲਸੀ ਥੋੜ੍ਹੀ ਲੇਟ ਲੱਗਦੀ ਐ। ਨਈ ਤੁਸੀਂ ਬੀਹ ਪਾ ਦੋ। ਨਈ ਅਗਰ ਤੁਸੀਂ ਲਗਾਨੀ ਐ ਤੇ ਤੁਸੀਂ ਤੁਲਸੀ ਦੇ ਜਿਹੜੇ ਬੀਜ ਹੁੰਦੇ ਨੇ। ਬੀਜ ਤੁਸੀਂ ਮਿੱਟੀ ਚ ਪਾ ਦੋ, ਔਰ ਥੋੜ੍ਹੀ ਦੇਰ ਬਾਦ। ਮੌਸਮ ਸਈ ਹੋਏਗਾ ਤੇ, ਆਪਨੇ ਆਪ ਖਿਲ ਜਾਨਗੇ
ਅੱਛਾ-ਅੱਛਾ।
ਤੁਲਸੀ ਵੀ ਬੜੀ ਵਧੀਆ ਤੁਲਤੀ ਦੀ ਚਾਹ ਬਣਾ ਕ
ਹਾਂਜੀ, ਨੀ ਅਸੀਂ ਵੀ ਆਪਨੇ ਘਾਰ ਲਾਈ ਦੀ ਤੁਲਸੀ, ਸਾਡੇ ਘਾਰ ਦੋਨੋ ਐ ਰਾਮ ਸ਼ਾਮ ਤੁਲਸੀ ਦੋਨੋ ਐ ਸਾਡੇ ਘਾਰ।
ਹਾਂਜੀ-ਹਾਂਜੀ ਦੋ ਤਰੀਕੇ ਦੀ ਤੁਲਸੀਆਂ ਹੁੰਦੀਆਂ ਨੇ, ਇੱਕ ਰਾਮ ਤੁਲਸੀ ਇੱਕ ਸ਼ਾਮ ਤੁਲਸੀ, ਤੇ ਮੈਂ ਕੇਂਦਾ ਅਸੀਂ ਕਦੀ ਜਦੋਂ ਸਾਨੂੰ ਬੁਖਾਰ ਹੁੰਦਾ ਅਸੀਂ ਕਦੀ ਡਾਕਟਰ ਕੋਲ ਜਾਂਦੇ ਈ ਨੀ। ਸਾਡੀ ਬੇਬੇ ਕਿ ਕਰਦੀ ਐ ਸਾਨੂੰ ਤੁਲਸੀ ਦੇ ਪੱਤੇ ਲੈ ਆਂਦੇ ਤਿੰਨ ਚਾਰ ਤੇ ਉਦੀ ਚਾਹ ਬਨਾ ਕੇ ਯਾ ਉਦਾ ਕਾੜਾ ਬਨਾ ਕੇ ਦਿੰਦੇ ਐ। ਤੇ ਤੁਸੀਂ ਮੰਨੋਗੇ ਨੀ, ਰਾਤੀ ਤੱਕ ਸਾਨੂੰ ਫ਼ਰਕ ਪੈ ਜਾਂਦਾਏ।
ਹਾਂਜੀ ਪੇਲੇ ਏਈਓ ਨੁਸਖੇ ਹੁੰਦੇ ਸੀ ਘਰੇਲੂ ਨੁਕਸੇ। ਪੇਲੇ ਕੋਈ ਕਿੱਥੇ ਡਾਕਟਰਾਂ ਤੇ ਜਾਂਦਾ ਸੀ।
ਅੱਜ ਕੱਲ੍ਹ ਲੋਕੀ ਜ਼ਰਾ ਜ ਗਲਾ ਦਰਦ ਹੁੰਦਾ ਤੇ
ਹਾਂਜੀ ਅੱਜ ਕੱਲ੍ਹ ਮੈਂ ਦੇਖਿਆ ਜ਼ਰਾ ਕੁਛ ਹੋਏ ਪਹਿਲੇ ਡਾਕਟਰ ਕੋਲ ਜਾਂਦੇ ਨੇ। ਮਤਲਬ ਅਗਰ ਨੱਕ ਵੀ, ਅਗਰ ਨੱਕ ਵੀ ਵਗਦਾ ਹੋਏ ਜਾਂ ਛੀਂਕ ਅਰੀਆਂ ਹੋਨ। ਓ ਕੀ ਕਰਦੇ, ਘਰੇਲੂ ਨੁਕਸਾ ਕੋਈ ਨੀ ਕਰਨਗੇ।
ਹਾਂਜੀ ਵੇਸਨ ਦਾ ਸੀਰਾ ਅਸੀਂ ਪਹਿਲੇ ਬਣਾ ਕੇ ਖਾਂਦੇ ਸੀ ਇਹਦੇ ਚ, ਅੱਜ ਕੱਲ ਦੇ ਖਾਂ ਹੁੰਦੇ ਈ ਨੀ ਬੱਚੇ।
ਸਾਨੂੰ ਵੀ ਜਦੋਂ, ਮਤਲਬ ਖਾਂਸੀ ਜ਼ੁਕਾਮ ਹੋਨਾ। ਸਾਡੀ ਮਾਂ ਨੇ ਲਾਚੀਆਂ ਗੜਕਾ ਕੇ ਮੋਟੀ ਲਾਚੀ, ਛੋਟੀ ਲਾਚੀ ਦਾਲਚੀਨੀ ਉਹਦਾ ਕਾ਼ਾ ਬਣਾ ਕੇ ਦੇਣਾ ਮੰਨੋਗੇ ਨੀ, ਇੰਨਾ ਕਾਰੀਗਰ ਕਾੜਾ ਹੁੰਦਾ ਸੀ ਪਹਿਲੇ ਦੀ ਪੇਲੀ ਵਾਰੀ ਪੀ ਕੇ ਈ ਨਾ ਗਲਾ ਖੁੱਲ ਜਾਂਦਾ ਸੀ।
ਹਾਂਜੀ।
ਤੇ ਅੱਜ ਕਲ ਦਾ ਜੋ ਸਮੇਂ ਆ ਕੁਛ ਉਲਟਾ ਈ ਜਾ ਰਿਆ। ਮਤਲਬ ਅੱਜ ਕੱਲ੍ਹ ਤੁਸੀਂ ਦੇਖੋ ਕਿ ਡਾਕਟਰ ਵੀ ਠ ਠੱਗਦੇ ਪਏ ਨੇ।
ਹਾਂਜੀ, ਅੱਜ ਕਲ ਦੇ ਫੇਰ ਬੱ ਚੇ ਵੀ ਥੋੜੇ ਵੇਮੀ ਆ ਨਾ ਨਾਲੇ ਮਾਂ ਪਿਓ ਵੀ ਵੇਮੀ ਐ। ਓਹ ਬੋਲਦੇ ਘਾਰ ਦੀ ਚੀਜ਼ ਨੀ ਨੀ ਨੁਕਸਾਨ ਹੋ ਜਾਏਗਾ। ਓਹ ਸਿੱਧਾ ਪੇਲੇ ਡਾਕਟਰ ਕੋਲ ਈ ਭੱਜਦੇ ਐ।
ਹਾਂਜੀ ਓਈਯੋ ਨਾ, ਤੇ ਤੁਸੀਂ ਓਹ ਦੇਖੋ। ਏਹਨਾਂ ਦੀ ਫੀਸਾਂ ਕਿੰਨੀਆਂ ਮਹਿੰਗੀਆਂ ਹੋ ਗਈਆਂ। ਪੰਜ ਸੋ ਤੋਂ ਘੱਟ ਗੱਲ ਕਰਦੇ ਨੀ। ਪਾਂ ਅਪੋਇੰਟਮੈਂਟ ਲੈਣੀ ਐ ਜੀ ਪੰਜ ਸੌ ਦਾ ਨੋਟ ਪਹਿਲੇ ਥੂ ਤੇ ਅਪੋਇੰਟਮੈਂਟ ਹੋਈ।
ਹਾਂਜੀ ਫੀਸਾਂ ਤੇ ਬੜੀ ਅੱਜ ਕੱਲ ਮਹਿੰਗੀਆਂ। ਡਾਕਟਰ ਦੀ ਦਵਾਈਆਂ ਵੀ ਹੱਥ ਨੀ ਲੱਗਦੀਆਂ।
ਹਾਂਜੀ ਓ ਦਵਾਈਆਂ ਦੇਖਲੋ, ਦਵਾਈਆਂ ਵੀ ਕਿੰਨੀਆਂ ਮਹਿੰਗੀਆਂ ਹੋ ਗਈਆਂ ਨੇ।
ਹਾਂਜੀ ਬੜੀ ਮਹਿੰਗਾਈ ਅੱਜ ਕੱਲ੍ਹ ਤੋਂ ਬੜਾ ਈ ਔਖਾ ਐ।
ਲੇਕਿਨ ਅੱਜ ਕੱਲ ਦੇ ਜਿਹੜੇ ਲੋਕੀ ਆ ਉਹ ਮਤਲਬ ਪੁਰਾਨੇ ਨੁਕਸਿਆਂ ਵੱਲ, ਮਤਲਬ ਓ ਉਹਨਾਂ ਦੀ ਰੁਚੀ ਹੈ ਈ ਨਈ ਐ।
ਨਾ-ਨਾ, ਨਾ-ਨਾ।
ਨਾ ਦੇਖੋ ਨਾ ਵੱਡੇ ਬਜ਼ੁਰਗ ਰਹੇ ਨਾ ਉਹਨਾਂ ਦੇ ਨੁਸਖੇ।
ਨਾ।
ਸਾਡੇ ਘਾਰ ਦਾਦੀ ਮੇਰੀ ਹੁੰਦੀ ਸੀ ਚਲੋ ਹੁਨ ਤੇ ਓ ਵੀ ਚਾਰ ਪੰਜ ਸਾਲ ਹੋ ਗਏ ਉਹਨਾਂ ਨੇ ਗੁਜ਼ਰੇ ਚ। ਹਾਂਜੀ ਓਈਯੋ, ਮੈਂ ਤੁਹਾਨੂੰ ਕਹਿੰਦਾ ਪਿਆ, ਮੇਰੀ ਦਾਦੀ ਹੁੰਦੀ ਹਾਂ-ਹਾਂ, ਸਭ ਵਧੀਆ, ਸਭ ਵਧੀਆ ਹੋਰ ਤੁਸੀਂ ਸੁਣਾਓ?
ਬਸ ਵਧੀਆ ਅਸੀਂ ਵੀ ਬਸ ਹੁਨ ਸੋਨ ਦੀ ਤਿਆਰੀ ਕਰਦੇ ਪਿਆ ਮੈਂ ਚਲੋ ਹੁਨ ਸੋਈਏ, ਟਾਈਮ ਸ ਸੋਣਾ ਚਾਹੀਦਾ।
ਹਾਂਜੀ ਉਹ ਵੀ ਬੜਾ ਜ਼ਰੂਰੀ ਹੈ। ਚਲੋ ਜੀ ਫਿਰ ਤੁਸੀ ਸੌਹ ਜਾਓ। ਹਾਂਜੀ ਜੀ ਸਤਿ ਸ੍ਰੀ ਅਕਾਲ। ਸੋ ਜਾਓ ਫਿਰ ਤੁਸੀਂ, ਸਤਿ ਸ੍ਰੀ ਅਕਾਲ ਜੀ। ਠੀਕ ਹੈ